। ਹੈਲੋ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਐ?
ਵਧੀਆ ਜੀ, ਤੁਸੀਂ ਸੁਨਾਓ।
ਹੋਰ, ਕੀ ਕਰ ਰੇ ਓ?
ਕੁਛ ਨੀ ਬਸ ਫਰੀ ਹੋਏ ਆਂ, ਤੁਸੀਂ ਦੱਸੋ।
ਬਸ ਮੈਂ ਵੀ ਐ ਬੱਚੇ ਆਏ ਦੇ ਐ ਪੜ੍ਹਨ ਵਾਲੇ, ਪੜ੍ਹਦੇ ਪਿਐ ਮੇਰੇ ਕੋਲ। ਬੇਟਾ ਗਿਆ ਦਾ ਸੀ ਕੋਲੇਜ ਓ ਵੀ ਆਇਆ ਹੁਨੇ।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
ਤੇ ਬਸ ਆਹ ਓਨਾਂ ਨੂੰ ਹੀ ਖਾਨਾ ਖੁਨਾ ਖਿਲਾ ਰੀ ਸੀ, ਪੜ੍ਹ ਰਹੇ ਸਨ ਬੱਚੇ ਹੁਨ। ਤੇ ਪੜ੍ਹਾਈਆਂ ਬੋਤ ਜਾਦਾ ਹੋ ਗਈਆਂ ਅੱਜ-ਕੱਲ੍ਹ ਨਾ।
ਹਾਂਜੀ, ਸਾਰਾ ਫੋਰਮੈਟ ਚੇਂਜ ਹੋ ਗਿਆ ਨਾ, ਨਿਊ ਐਜੂਕੇਸ਼ਨ ਪੋਲਿਸੀ ਦੇ ਆਨ ਕਰਕੇ।
ਹਾਂਜੀ।
ਓਸ ਤੋਂ ਬਾਦ ਥੋੜ੍ਹੀ ਕੋਪਲੀਕੇਸ਼ਨ ਓਸ ਤੋਂ ਬਾਦ ਥੋੜ੍ਹੀ ਕੰਪਲੀਕੇਸ਼ਨਸ ਹੋ ਗਈਆਂ ਨੇ ਨਾ, ਈਜ਼ੀ ਵੇ ਨੀ ਰਿਹਾ ਸਟੱਡੀਜ਼ ਦਾ ਥੋੜ੍ਹਾ ਜਾ। ਔਖਾ ਹੋ ਗਿਆ।
ਅੱਛਾ-ਅੱਛਾ, ਜੀ।
ਤੁਹਾਡੇ ਬੱਚੇ ਕਿਹੜੀ ਕਲਾਸ 'ਚ ਨੇ?
ਮੇਰਾ ਬੱਚੇ ਮਤਲਬ ਕੋਲਜ ਜਾ ਰਹੇ ਨੇ, ਯੂਨੀਵਰਸਿਟੀ ਪਾਸ ਕਰ ਰੇ ਨੇ ਹਾਂਜੀ।
ਹਾਂਜੀ-ਹਾਂਜੀ, ਯੂਨੀਵਰਸਿਟੀ 'ਚ ਹੀ ਪੂਰੀ ਆਈ ਐ ਨਿਊ ਐਜੂਕੇਸ਼ਨ ਪੋਲਿਸੀ ਨਾ, ਟਵੈਂਟੀ-ਟਵੈਂਟੀ 'ਚ ਸਟਾਰਟ ਹੋ ਗੀ ਸੀ। ਤੇ ਕਈ ਕਾਲਜ ਤੇ ਓਸ ਤੋਂ ਬਾਦ ਵੀ ਇੰਪਲੀਮੈਂਟ ਹੋਨਾ ਸ਼ੁਰੂ ਹੋਈ ਏ।
ਅੱਛਾ-ਅੱਛਾ, ਦੱਸੋ ਮੈਨੂੰ ਕੁਛ ਦੱਸੋ ਕੀ ਪੋਲਿਸੀ ਚੱਲ ਰਹੀਆਂ ਨੇ ਅੱਜ-ਕੱਲ?
। ਨਿਊ ਐਜੂਕੇਸ਼ਨ ਪੋਲਿਸੀ ਆਈ ਏ, ਜੇੜੀ ਫੋਰਨ ਦੇ ਓਥੇ ਬੇਸਡ ਐ ਜਿਵੇਂ ਓਂਦੇ 'ਚ ਕੀ ਹੁੰਦਾ? ਤੁਸੀਂ ਇੱਕ ਡਿਗਰੀ ਦੇ ਨਾਲ-ਨਾਲ ਮਲਟੀਪਲ ਸਬਜੈਕਟ ਓਪਟ ਕਰ ਸਕਦੇ ਓ। ਠੀਕ ਏ, ਜਿਵੇਂ ਪਹਿਲੇ ਆਪਾਂ ਕੀ ਕਰਦੇ ਸੀਗੇ? ਸਿਰਫ ਹੋਮ ਸਾਇੰਸ ਲੈਂਦੇ ਸੀ। ਆਪਾਂ ਕਰ ਰਹੇ ਆਂ ਤੇ ਅਸੀਂ ਸਿਰਫ਼ ਹੋਮ ਸਾਇੰਸ ਕਰ ਰਹੇ ਆਂ, ਪਰ ਹੁਨ ਕੀ ਏ ਤੁਸੀ ਹੋਮ ਸਾਇੰਸ ਦੇ ਨਾਲ-ਨਾਲ ਅਗਰ ਤੁਹਾਡਾ ਇੰਟਰਸਟ ਮਿਊਜ਼ਿਕ 'ਚ ਏ, ਤੁਸੀ ਮਿਊਜ਼ਿਕ ਵੀ ਲੈ ਸਕਦੇ ਓ। ਅਗਰ ਤੁਹਾਡਾ ਇੰਟਰਸਟ ਇਕਨੋਮਿਕਸ ' ਤੁਸੀਂ ਇਕਨੋਮਿਕਸ ਨਾਲ ਐਡ ਕਰ ਸਕਦੇ ਹੋ। ਅਗੇ ਤੁਹਾਡਾ ਇੰਟਰਸਟ ਬਿਜਨੈਸ ਮੈਨੇਜਮੈਂਟ ਵਿੱਚ ਤੁਸੀ ਉਹ ਵੀ ਨਾਲ ਐਡ ਕਰ ਸਕਦੇ ਹੋ।
ਅੱਛਾ, ਅੱਛਾ ਹਾਂਜੀ ਜਦੋਂ ਅਸੀਂ ਪੜ੍ਹੇ ਸੀ ਤਾਂ ਉਸ ਟਾਈਮ ਇਹ ਸਭ ਨਹੀਂ ਸੀ ਕਿ ਤੁਸੀਂ ਅਸੀਂ ਸਿਰਫ ਇੱਕੋ ਹੀ ਸਬਜੈਕਟ, ਜਿਸ ਤਰ੍ਹਾਂ ਅਸੀਂ ਕੋਮਰਸ ਲਈ ਸੀ ਤੇ ਸਿਰਫ ਕੋਮਰਸ ਦੇ ਨਾਲ ਅਸੀਂ ਕੁਛ ਹੋਰ ਓਪ ਡ ਵੀ ਕਰ ਸਕਦੇ ਸੀ।
ਨਾ ਉਹਦੇ 'ਚ ਸਿਰਫ ਤੁਸੀਂ ਕੋਮਰਸ ਤੋਂ ਰਿਲੇਟਿਡ ਹੀ ਸਬਜੈਕਟ ਕਰੋਗੇ। ਪਰ ਇਹਦੇ 'ਚ ਕੀ ਹੋ ਗਿਆ, ਤੁਸੀਂ ਕੋਮਰਸ ਤੋਂ ਇਲਾਵਾ ਵੀ! ਜਿਵੇਂ ਕਾਮਰਸ ਤੋਂ ਇਲਾਵਾ ਕੀ ਹੋ ਗਿਆ ਅਗਰ ਤੁਸੀਂ ਸਾਇੰਸ ਦਾ ਕੋਈ ਤੁਹਾਡਾ। ਇੰਟਰਸਟ ਹੈਗਾ, ਹੁਣ ਅੱਜ ਕੱਲ੍ਹ ਇੱਕ ਨਵਾਂ ਆਇਆ ਔਰਗੈਨਿਕ। ਫਾਰਮਿਕ ਨਾਮ ਦਾ ਇੱਕ ਪੇਪਰ ਆਇਆ ਜੋ ਕਿ ਸਾਇੰਸ ਵਾਲਿਆਂ ਦਾ ਹੈ, ਪਰ। ਕਮਰਸ ਵਾਲਾ ਬੱਚਾ ਵੀ ਉਹਨੂੰ ਔਫ ਕਰ ਸਕਦਾ ਹੈ ਕਿਉਂਕਿ ਅਸੀਂ ਘਰ ਵੀ ਪਲਾਂਟੇਸ਼ਨ ਕਰ ਰਹੇ ਹਾਂ ਕਿਚਨ, ਗਾਰਡਨ ਬਣਾਉਂਦੇ ਹਾਂ। ਤੇ ਉਹਦੇ 'ਚ ਕੀ ਬਹੁਤ ਸਾਰੇ ਸਾਨੂੰ ਬੈਨੀਫਿਟਸ ਹੋ ਜਾਂਦੇ ਨੇ ਬੱਚਿਆਂ ਨੂੰ ਨੌਲੇਜ ਵੀ ਇੱਕ ਆ। ਆਪਣੇ ਸਬਜੈਕਟ ਤੋਂ ਹਟ ਕੇ ਦੂਸਰੇ ਸਬਜੈਕਟ ਦੀ ਨੌਲੇਜ ਬੀ ਇੱਕੋ ਡਿਗਰੀ ਦੇ ਅੰਦਰ ਹੋ ਜਾਂਦੀ ਐਕਸਟਰਾ ਟਾਈਮ ਵੀ ਨੀ ਦੇਣਾ ਪੈਂਦਾ। ਕੋਈ ਫਰਦਰ ਕਰੀਕਓਲ ਐਕਟੀਵਿਟੀ ਵੀ ਨੀ ਐਡ ਕਰਨੀ ਪੈਂਦੀ ਉਹ ਆਪਣੀ ਡਿਗਰੀ ਦੇ ਨਾਲ- ਨਾਲ ਹੀ ਉਹ ਇੱਕ ਘੰਟੇ ਦੀ ਕਲਾਸ। ਉਹ ਸਿੱਖ ਲੈਂਦਾ
ਅੱਛਾ, ਚਲੋ ਇਹ ਤੇ ਇਹ ਤਾਂ ਬਹੁਤ ਵਧੀਆ ਮਤਲਬ ਸ। ਟੀਮ ਕੱਢੀਏ, ਮਤਲਬ ਬੱਚਿਆਂ ਨੂੰ ਕਾਫੀ ਓਪਸ਼ਨ ਮਿਲ ਜਾਣਗੀਆਂ। ਕਾਫੀ ਕੁੱਝ ਸਿੱਖਣ ਨੂੰ ਮਿਲੇਗਾ ਇਸ ਤਰ੍ਹਾਂ ਦੇ।
ਬਿਲਕੁਲ- ਬਿਲਕੁਲ, ਔਰ ਇਹ ਬਾਹਰ ਵਾਲਾ ਕੰਸੈਪਟ ਜੋ ਇੰਡੀਆ ਵਿੱਚ ਬਹੁਤ ਜਗ੍ਹਾ ਚਛੁਣ ਫੋਲੋ ਹੋ ਚੁੱਕਿਆ ਹੈ। ਕਈ ਯੂਨੀਵਰਸਿਟੀਆਂ ਦਾ ਚੱਲ ਰਿਹਾ ਹੈ। ਕਈਆਂ ਦਾ ਹੋ ਚੁੱਕਿਆ ਹੈ। ਔਰ ਕਈਆਂ ਦਾ ਹੋਣਾ ਹੈ। ਪਰ ਇਹ ਸਾਰਿਆਂ ਦਾ ਹੀ ਹੋਏਗਾ, ਅਟ ਲਾਸਟ ਨਾ।
ਠੀਕ ਹੈ ਠੀਕ ਹੈ ਹਾਂ ਜੋ ਕਾਫੀ ਮਤਲਬ ਅ ਇੰਪਰੂਵ ਹੋ ਰਿਹਾ ਇਥੇ ਸਟੱਡੀ ਵਿੱਚ ਵੀ ਨਾ ਤੇ ਫੋਰਨ ਦੀ ਵੀ ਕਾਫੀ ਪੋਲਿਸੀਜ਼, ਮਤਲਬ ਆ ਸਰਕਾਰ ਨਾ ਇਥੇ। ਲਿਆ ਰਹੀ ਹੈ ਕੋਲਜਿਸ ਵਿੱਚ, ਯੂਨੀਵਰਸਿਟੀਜ਼ ਵਿੱਚ ਤੇ ਅੱਛੀ ਗੱਲ ਹੈ। ਜਿਹੜੇ ਬੱਚੇ ਬਾਹਰ ਜਾ ਰਹੇ ਨੇ ਤੇ ਇੱਥੇ, ਇੱਥੇ ਬੈਠ ਕੇ ਪੜ੍ਹਨਗੇ ਕਿਉਂਕਿ ਉਹਨਾਂ ਨੂੰ ਕਾਫੀ ਵੀ ਆਲਟਰਨੇਟ ਮਿਲਣਗੇ, ਤੇ ਇੱਥੋਂ ਦਾ ਜਿਹੜਾ ਯੂਥ ਹੈ ਬਾਹਰ ਨੀ ਜਾਏਗਾ ਤੇ ਇੱਥੇ ਬੈਠ ਕੇ ਪੜ੍ਹੇਗਾ ਆਪਣੇ ਇੰਡੀਆ 'ਚ ਹੀ ਰਹੇਗਾ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ ਔਰ ਦੂਸਰਾ ਫੀਲਡ ਇਹ ਸਿਸਟਮ ਦੇ ਅੰਦਰ ਕੋਈ ਵੀ ਬੱਚਾ ਫੇਲ ਵੀ ਨਾ ਕਰਨ।
ਅੱਛਾ।
ਹਾਂਜੀ, ਤੁਸੀਂ ਕਿਸੇ ਬੱਚੇ ਨੂੰ ਫੇਲ ਨਹੀਂ ਕਰ ਸਕਦੇ। ਤੁਸੀਂ ਉਹਨੂੰ ਦੁਬਾਰਾ ਮੌਕਾ ਦਿਓਗੇ, ਅਗੇਨ ਔਰ ਅਗੇਨ ਉਹਦੇ ਇਗਜ਼ਾਮ ਲਵੋਗੇ। ਜਦ ਤੱਕ ਕਿ ਉਹ ਕਲੀਅਰ ਨਹੀਂ ਕਰ ਦਿੰਦਾ, ਤਿੰਨ ਚਾਂਸ ਹੈਗੇ ਇਹ ਦੇ ਕੋਲ।
ਮਤਲਬ, ਤਿੰਨ ਚਾਂਸ ਤੇ ਪਹਿਲੇ ਵੀ ਮਿਲਦੇ ਸੀ ਨਾ ਸਾਡੇ ਟਾਈਮ ਤੇ ਵੀ ਮਿਲਦੇ ਸੀ।
ਪਰ ਉਹਦੇ 'ਚ ਕੀ ਹੁੰਦਾ ਸੀ ਸਾਲ ਵੇਸਟ ਹੁੰਦਾ ਸੀ। ਇਹਦੇ 'ਚ ਸਾਲ ਵੇਸਟ ਨਹੀਂ ਹੋਏਗਾ, ਉਹ ਕੰਮ ਤੁਹਾਡਾ ਮਹੀਨਿਆਂ ਦੇ ਅੰਦਰ- ਅੰਦਰ ਹੋ ਜਾਏਗਾ।
ਠੀਕ ਹੈ, ਠੀਕ ਹੈ ਹਾਂ ਸਾਡੇ ਟਾਈਮ ਤੇ ਫਿਰ ਨੈਕਸਟ ਈਅਰ ਜਦੋਂ ਉਹ ਵਾਲਾ ਸਮੈਸਟਰ ਆਏਗਾ।
ਹਾਂ ਜੀ, ਜੀ, ਜੀ ਹੁਣ ਕੀ ਹੋ ਗਿਆ, ਜਿਵੇਂ ਤੁਸੀਂ ਦਿਸੰਬਰ 'ਚ ਇਗਜ਼ਾਮ ਦਿੱਤਾ ਦਿਸੰਬਰ 'ਚ ਹੀ ਤੁਹਾਡਾ ਰਿਜ਼ਲਟ ਆ ਜਾਏਗਾ, ਆਊਟ ਹੋ ਜਾਏਗਾ, ਤੁਹਾਨੂੰ ਦੱਸ ਦੇਣਗੇ ਕਿ ਤੁਹਾਡਾ। ਉੱਥੇ ਗ੍ਰੇਡ ਸ਼ੋਅ ਨਹੀ ਹੋਣਗੇ, ਗ੍ਰੇਡਿੰਗ ਸਿਸਟਮ ਹੋ ਗਿਆ ਨਾ ਉੱਥੇ ਤੁਹਾਡਾ ਗ੍ਰੇਡ। ਤੋਂ ਨਹੀ ਹੋਏਗਾ। ਔਰ ਤੁਹਾਨੂੰ ਆਪਣੇ ਆਪ ਉਹ ਅਪਡੇਟ ਕਰੇਗਾ ਕਾਲਜ ਜਾਂ ਯੂਨੀਵਰਸਿਟੀ ਔਰ ਸਿਮਿਲਰਲੀ ਤੁਸੀਂ ਜਨਵਰੀ ਦੇ ਵਿੱਚ ਹੀ ਉਹਦਾ, ਰੀਐਗਜ਼ਾਮ। ਸੋਲੋ ਬੱਚੇ ਦਾ ਵੀ ਲਿੱਤਾ ਜਾਏਗਾ, ਵੇਟ ਨਹੀਂ ਕੀਤੀ ਜਾਏਗੀ ਕਿ ਪੂਰੇ ਅਗਲੇ ਸਾਲ। ਪੇਪਰ ਲਿਤਾ ਜਾਏ।
ਹਾਂਜੀ ਚਲੋ ਇਹ ਤੇ ਬੜੀ ਅੱਛੀ ਸਕੀਮ ਕੱਢੀ ਏ ਉਹਨਾਂ ਨੇ ਸ। ਪੜ੍ਹਾਈ ਦੀ ਨਾ ਤੇ ਚੱਲ ਮਤਲਬ ਇਹ ਤੇ ਨਈ ਤੇ ਬੱਚਿਆਂ ਦਾ ਬਹੁਤ ਟਾਈਮ ਵੇਸਟ ਹੋ ਜਾਂਦਾ ਸੀ।
ਜੀ ਬਿਲਕੁਲ-ਬਿਲਕੁਲ ਫਰਦਰ ਐਡਮਿਸ਼ਨ ਨਹੀਂ ਲੈ ਸਕਦੇ, ਉਹਨਾਂ ਦਾ ਪੂਰਾ ਇੱਕ ਸਾਲ ਡੰਪ ਹੋ ਜਾਂਦਾ ਹਾਂ। ਅਗਰ ਉਹ ਪਹਿਲੇ ਸਾਲ ਚ ਵੀ ਕਲੀਅਰ ਨਹੀਂ ਕਰਦੇ ਫਿਰ ਉਹਨਾ ਨੂੰ ਨੈਕਸਟ ਈਅਰ ਕਰਨਾ ਪੈਂਦਾ ਤਾਂ ਤਕ। ਫਰਦਰ ਸਟੱਡੀਜ਼ ਨਈ ਕਰ ਸਕਦੇ ਸੀ ਪਰ ਹੁਣ। ਇਹ ਚੀਜ਼ ਕਨਵੀਨੀਐਂਟ ਹੋ ਗਈ ਏ, ਐਜੂਕੇਸ਼ਨ ਪੋਲਿਸੀ ਦੇ ਅੰਦਰ
ਹੂੰ। ਚਲੋ ਤੇ ਬੋਤ ਅੱਛੀ ਸਕੀਮ ਕੱਢੀ ਏ, ਹੋਰ ਵੀ ਹੋਰ ਵੀ ਕੋਈ ਸਕੀਮਸ ਹੈਗੀਆ ਨੇ ਇਹਨਾਂ ਦੀ
ਹੋਰ ਵੀ ਬੋਤ ਸਾਰੇ ਨੇ ਉਹਨਾਂ ਨੇ, ਹੁਣ ਇਹਦੇ ਚ ਕੀ ਹੈਗਾ ਤੁਸੀਂ ਮਲਟੀ ਪਰ ਐਂਟਰੀ ਔਰ ਐਗਜ਼ਿਟ ਹੈਗੀ ਏ, ਉਹਦਾ ਕੀ ਮਤਲਬ ਏ? ਕਿ ਜਿਸ ਤਰ੍ਹਾਂ ਤੁਹਾਡਾ ਬੱਚਾ ਐ ਉਹਨੇ ਐਡਮਿਸ਼ਨ ਲੀਤਾ ਠੀਕ ਏ, ਉਹ ਨਾਲ-ਨਾਲ ਉਹਦਾ ਪਲੈਨ ਹੈ ਕਿ ਉਹਨੇ ਫੋਰਨ ਸਟੱਡੀ ਕਰਨੀ ਏ ਜਾਂ ਉਹਨੇ ਐਡਮਿਸ਼ਨ ਲਤਾ ਐ ਸਪੋਜ ਕਰੋ ਬੈਚਲਰ ਆਫ ਕਾਮਰਸ ਵਿੱਚ। ਪਰ ਉਹਨੂੰ ਇੱਕ ਸਾਲ ਕਰਕੇ ਉਹ ਮਜ਼ਾ ਨਹੀਂ ਆਇਆ, ਉਹ ਡਰੋਪ ਕਰ ਰਿਹਾ।
ਠੀਕ ਐ।
ਉਹਦੇ ਚ ਕੀ ਹੁੰਦਾ ਐ ਕਿ ਉਹ ਤੁਹਾਡਾ ਇੱਕ ਸਾਲ ਬੱਚੇ ਦਾ ਕਾਉਂਟ ਹੋ ਜਾਏਗਾ ਤੁਹਾਨੂੰ ਵਨ ਈਅਰ ਡਿਪਲੋਮਾ ਮਿਲ ਜਾਏਗਾ ਬੈਚਲਰ ਆਫ ਕਮਰਸ ਦਾ। ਫਰਦਰ ਤੁਹਾਡਾ ਬੱਚਾ ਨਵੇਂ ਐਡਮਿਸ਼ਨ ਕਿਸੇ ਵੀ ਸਟਰੀਮ ਵਿੱਚ ਹੋਰ ਲੈ ਸਕਦਾ। ਨਈ ਤੇ ਪੇਲਾ ਕੀ ਹੁੰਦਾ ਸੀ ਤੁਸੀਂ ਡਿਗਰੀ ਚ ਐਡਮਿਸ਼ਨ ਲ ਬੀਏ ਚ ਐਡਮਿਸ਼ਨ ਲੱਤਾ ਯਾਂ ਬੀ ਕੋਮ ਚ ਐਡਮਿਸ਼ਨ ਲੱਤਾ ਤੁਸੀਂ ਬੀਕੋਮ ਚ ਇਕ ਸਾਲ ਲਗਾਇਆ, ਤੁਹਾਡੇ ਬੱਚੇ ਦਾ ਇੰਟਰਸਟ ਨੀ ਬਣਿਆ। ਉਹਨੂੰ ਮਜ਼ਾ ਨਈ ਆਇਆ, ਉਹਨੇ ਛੋੜਤਾ ਉਹ ਇੱਕ ਸਾਲ ਉਹਦਾ ਵੇਸਟ ਹੋ ਗਿਆ। ਬਟ ਇਹਦੇ ਚ ਕੀ ਹੋਏਗਾ, ਉਹ ਵੇਸਟ ਨਹੀਂ ਹੋਏਗਾ ਅਗਰ ਉਹਨੇ ਇੱਕ ਸਾਲ ਪੂਰਾ ਲਗਾਇਆ ਇਗਜ਼ਾਮ ਦਿੱਤੇ ਨੇ, ਕਲੀਰ ਕੀਤੇ ਨੇ, ਤੇ ਓਨੂੰ ਓਦਾ ਇੱਕ ਡਿਪਲੋਮਾ ਸਰਟੀਫਿਕੇਟ ਇਸ਼ੂ ਕਰ ਦੇਗੀ। ਯੂਨੀਵਰਸਿਟੀ
ਠੀਕ ਏ, ਠੀਕ ਏ ਕਾਫੀ ਇੰਪਰੂਵਮੈਂਟ ਹੋ ਰਹੀ ਏ ਹੁਣ ਤੇ ਹਾਂ ਫੈਸਿਲਿਟੀਜ਼ ਦੇ ਰਹੇ ਨੇ।
ਹਾਂ ਹਾਂਜੀ-ਹਾਂਜੀ ਮਲਟੀਪਲ ਐਂਟਰੀ ਔਰ ਐਗਜ਼ਿਟ। ਇਸੇ ਤਰ੍ਹਾਂ ਦੋ ਸਾਲ ਦਾ ਅਗਰ ਤੁਸੀਂ ਦੋ ਸਾਲ ਦਾ ਕਰਦੇ ਹੋ, ਤੁਹਾਡਾ ਪੀਜੀ ਡਿਪਲੋਮਾ ਕਨਵਰਟ ਹੋ ਜਾਏਗਾ। ਰੈਦਰ ਦੈਨ ਕੀ ਤੁਹਾਡਾ ਦੋ ਸਾਲ ਵੇਸਟ ਹੋ ਜਾਣਗੇ। ਤੀਸਰੇ ਸਾਲ ਅਗਰ ਤੁਸੀਂ ਕਰੋਗੇ ਤਾਂ ਤੁਹਾਡੀ ਡਿਗਰੀ ਹੋ ਜਾਏਗੀ ਔਰ ਇਹਦੇ 'ਚ ਹੀ ਇੱਕ ਹੋਰ ਚੀਜ਼ ਐਡ ਹੋਈ ਐ ਅਗਰ ਤੁਸੀਂ ਫੋਰ ਈਅਰਸ ਕਰਦੇ ਹੋ ਤੁਹਾਡੀ ਡਿਗਰੀ ਔਨਰਸ ਵੱਲੀ ਡਿਗਰੀ ਬਣ ਜਾਏਗੀ।
ਠੀਕ ਐ ਮਤਲਬ ਜਿਸ ਤਰ੍ਹਾਂ ਪੈਲੇ ਤਿੰਨ ਸਾਲ ਦੀ ਹੁੰਦੀ ਸੀ ਹੁਣ ਜੇ ਅਗਰ ਅਸੀਂ ਫੋਰ ਸਾਲ ਦੀ ਕਰਾਂਗੇ ਤੇ ਔਨਰਸ ਵਿੱਚ ਆ ਜਾਏਗੀ।
ਹਾਂਜੀ, ਡਾਇਰੈਕਟ ਤੁਹਾਡੀ ਡਿਗਰੀ ਓਨਰਸ ਚ ਕਨਵਰਟ ਹੋ ਜਾਏਗੀ। ਵਨ ਈਅਰ ਨੂੰ ਡਿਪਲੋਮਾ ਕਾਉਂਟ ਕਰ ਲਿਆ ਉਹਨਾਂ ਨੇ, ਟੂ ਈਅਰ ਨੂੰ, ਟੂ ਈਅਰ ਡਿਪਲੋਮਾ ਕੰਮ ਕਰ ਲਿਆ ਥਰੀ ਈਅਰ ਦੀ ਗ੍ਰੈਜੂਏਸ਼ਨ ਡਿਗਰੀ ਹੋ ਗਈ ਔਰ ਅਗਰ ਤੁਸੀਂ ਥਰੀ ਈਅਰਸ ਤੋਂ ਅੱਗੇ ਵੀ ਇੱਕ ਸਾਲ ਲਗਾਦੇ ਹੋ ਤੇ ਉਹ ਓਨਰਜ਼ ਬਣ ਜਾਏਗੀ।
ਠੀਕ ਐ।
ਔਰ ਜਿਹੜੇ ਬੀ ਏ ਵਾਲੇ ਬੱਚੇ ਨੇ ਜਿਹੜੇ ਬੀਏ ਤੋਂ ਬਾਅਦ ਬੀ ਐਡ ਕਰਦੇ ਸੀ ਨਾ, ਉਹਨਾਂ ਲਈ ਉਹਨਾਂ ਨੇ ਫੋਰ ਈਅਰਸ ਦਾ ਹੀ ਕੋਰਸ ਕਰਤਾ ਏ, ਪਹਿਲੇ ਕਿ ਬੀ ਏ ਕਰੋ ਇੱਕ ਤਿੰਨ ਸਾਲ ਦੀ ਔਰ ਦੋ ਸਾਲ ਦੀ ਬੀ ਐਡ ਕਰੋ ਪਰ ਹੁਣ ਉਹਨਾਂ ਨੇ ਇਹਨੂੰ ਕੰਬਾਈਨ ਕਰਕੇ ਚਾਰ ਸਾਲ ਦੀ ਡਿਗਰੀ ਕਰਤੀ ਐ ਉਹ ਦਾ ਨਾਮ ਐ ਬੀ ਏ ਬੀਐਡ
ਬੀ ਏ ਬੀਐਡ ਮਤਲਬ ਚਾਰ ਸਾਲ ਦੀ ਉਹਨਾਂ ਨੇ ਕੱਠੀ ਕਰਤੀ ਐ ਮਤਲਬ ਬੀ ਏ ਕਰਕੇ ਨਾਲ ਇੱਕ
ਬੀਏ ਦੇ ਨਾਲ-ਨਾਲ ਹੀ ਤੁਹਾਡੀ ਬੀ ਐਡ ਚੱਲਦੀ ਰਹੇਗੀ ਬੀ ਐਡ ਦੇ ਸਬਜੈਕਟ ਤੁਸੀਂ ਕਵਰ ਕਰ ਲੋਗੇ। ਜਿਹਦੇ ਚ ਤੁਹਾਨੂੰ ਬੈਨੀਫਿਟ ਮਿਲੇਗਾ ਕਿ ਬੱਚੇ ਦਾ ਇੱਕ ਸਾਲ ਬਚ ਗਿਆ। ਔਰ ਚਾਰ ਸਾਲ ਬਾਅਦ ਤੁਹਾਡਾ ਬੱਚਾ ਇੱਕ ਟੀਚਰ ਬਣਨ ਲਈ ਬਿਲਕੁਲ ਤਿਆਰ ਏ। ਉਹ ਆਪਣਾ ਅਪਲਾਈ ਕਰ ਸਕਦਾ।
ਹਮ
ਕਿਉਂਕਿ ਉਹਨੇ ਬੀਏ, ਬੀਏ-ਬੀਏਡ ਦੀ ਡਿਗਰੀ ਲੈ ਲਈ ਯਨੀ ਸਾਇੰਸਜ ਵਾਸਤੇ ਵੀ ਸੇਮ ਕੋਰਸ ਹੈਗਾ, ਜਿਹਦਾ ਨਾਮ ਹੈ, ਬੀ ਐੱਸ ਸੀ ਬੀ ਐਡ। ਉਹ ਸਾਇੰਸ ਵਾਲੇ ਸਪੀਗਸ ਵਾਲੇ ਕਰਦੇ ਨੇ, ਉਹ ਵੀ ਚਾਰ ਸਾਲ ਦਾ ਇੰਟੀਗਰੇਟਿਡ ਕੋਰਸ ਹੈ।
ਅੱਛਾ। ਚਲੋ, ਇਹ ਤੇ ਵੈਸੇ ਕਾਫੀ ਮਤਲਬ ਸਹੂਲਤਾਂ ਦੇਤੀਆਂ ਸਰਕਾਰ ਨੇ। ਤੇ ਬੱਚਿਆਂ ਨੂੰ ਬ ਕਾਫ ਕਾਫ਼ੀ ਇਹ ਦਾ ਫਾਇਦਾ ਹੋਏਗਾ ਕਿਉਂਕਿ ਕਈ ਬੱਚੇ ਜਿਸ ਤਰ੍ਹਾਂ ਇੱਕ ਸਾਲ ਕਰਕੇ ਨੈਕਸਟ ਨਹੀਂ ਕਰ ਪਾਏ, ਪਰ ਉਹ ਤੇ ਉਹਨਾਂ ਦਾ ਤਾਂ ਇਦਾ ਏ ਕੇ ਨਾ, ਉਹ ਤੇ ਬੇਕਾਰ ਹੋ ਜਾਂਦਾ ਸੀ ਇੱਕ ਸਾਲ ਜਾਂ
ਹਾਂਜੀ, ਹੁਣ ਉਹ ਵਨ ਯੀਅਰ ਬੇਕਾਰ ਨੀ ਹੋਏਗਾ।
ਹਾਂ, ਇੱਕ ਸਾਲ ਜਾਂ ਦੋ ਸਾਲ ਕਿਉਂਕਿ, ਮੇਰੇ ਸਾਹਮਣੇ ਸਾਡੇ ਨਾਲ ਵੀ ਕਈ ਫਰੈਂਡਸ ਸਨ ਸਾਡੀਆਂ, ਤੇ ਜਿਸ ਜਾਂ, ਕਿਸੀ ਦੀ ਮੈਰਿਜ ਹੋ ਗਈ, ਦੋ ਸਾਲ ਦਾ, ਦੋ ਸਾਲ ਦਾ ਹੀ ਕੀਤਾ। ਤੇ ਉਹਦੇ ਦ ਦੋ ਸਾਲ ਉਸ ਟੈਮ ਤੇ ਹਿਸਾਬ ਨਾਲ ਤੇ ਬੇਕਾਰ ਹੋ ਗਏ ਸੀ, ਤੇ ਹੁਣ ਜੇ ਅਗਰ ਏ ਹੁਣ, ਇਸ ਤਰ੍ਹਾਂ ਦਾ ਸਿਸਟਮ ਹੋਇਆ, ਤੇ ਉਹ ਅਗਲੇ ਦੇ ਦੋ ਸਾਲ ਦੇ ਕੁੱਛ ਤੇ ਉਹਨਾਂ ਨੂੰ ਡਿਗਰੀ ਮਿਲੇਗੀ।
ਬਿਲਕੁਲ, ਮਤਲਬ ਕੁੱਛ ਵੀ ਤੁਹਾਡਾ ਕੀਤਾ ਹੋਇਆ ਵੇਸਟ ਨਹੀਂ ਜਾਏਗਾ, ਅਗਰ ਤੁਸੀਂ ਉਹ ਕੰਪਲੀਟ ਕੀਤਾ, ਉਹਦੇ ਇਗਜਾਮ ਫੋਮ ਕੀਤੇ ਨੇ ਇਗਜ਼ਾਮ ਕਲੀਅਰ ਨੇ, ਉਹ ਤੁਹਾਡਾ ਯੀਅਰ ਬਿਲਕੁਲ ਬੇਸਟ ਹੁੰਦਾ ਏ।
ਐ ਫਾਇਦਾ, ਨਊ ਐਜੂਕੇਸ਼ਨ ਪੋਲਿਸੀ ਨੇ
ਹਾਂ, ਨਹੀਂ ਤੇ ਬਹੁਤ ਅੱਛੀ ਸਰਕਾਰ ਨੇ ਪੋਲਿਸੀਜ਼ ਕੱਢੀਆਂ ਨੇ, ਤੇ ਬੱਚਿਆਂ ਨੂੰ ਬਹੁਤ ਬੈਨੇਫਿਟ ਮਿਲੇਗਾ ਇਹਨਾਂ ਦਾ, ਤੇ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਬੱਚਿਆਂ ਲਈ ਪੋਲਿਸੀਸ ਕੱਢਣੀਆਂ ਚਾਹੀਦੀਆਂ ਨੇ, ਜੋ ਕਿ ਬ ਬੱਚਿਆਂ ਨੂੰ ਸਹੂਲਤਾਂ ਲੱਗਣ, ਔਰ ਕੋਈ ਉਹਨਾਂ ਨੂੰ ਮੁਸ਼ਕਿਲ ਨਾ ਲੱਗੇ। ਕਿ ਅਸੀਂ ਪੜ੍ਹ ਰਹੇ ਹਾਂ, ਸਾਡਾ ਕੁਛ ਵੇਸਟ ਹੋ ਰਿਹਾ, ਸਾਡੀ ਮਿਹਨਤ ਵੇਸਟ ਚੋਰੀ ਹੈ ਤੇ ਇਸ ਤਰ੍ਹਾਂ ਦੀ ਕਿਉਂਕਿ ਬਾਹਰਲੇ ਦੇਸਾਂ ਚ ਇਹ ਸਭ ਚੀਜ਼ਾਂ ਤਾਂ ਕਾਫੀ ਟੈਮ ਤੋਂ ਚੱਲ ਰਹੀਆਂ ਨੇ।
ਹਾਂਜੀ-ਹਾਂਜੀ, ਉੱਥੋਂ ਦਾ ਤੇ ਫੋਰਮੈਟ ਹੀ ਇਹ ਸੀਗਾ ਸਟੱਡੀਜ਼ ਦਾ ਪਰ, ਇਹਨਾਂ ਨੇ ਹੁਣ ਅਡੋਪਟ ਕੀਤਾ।
ਹਾਂ।
ਬਾਹਰ ਵਾਲਿਆਂ ਦਾ ਫੋਰਮੇਟ ਹੀ ਸੀ ਪਰ, ਇੰਡੀਆ ਹੁਣ ਧੀਰੇ-ਧੀਰੇ ਉਹ ਨੇ ਇਹ ਫੋਰਮਟ ਅਡੋਪਟ ਕਰ ਲਿਆ।
ਚਲੋ, ਏਤੇ ਬਹੁਤ ਅੱਛੀ ਗੱਲ। ਤੁਸੀਂ ਮੈਨੂੰ ਬੜੀ ਅੱਛੀ ਨੌਲੇਜ ਦਿੱਤੀ ਹੈ। ਤੇ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ-ਹਾਂਜੀ। ਕੋਈ ਨੀ, ਤੁਹਾਨੂੰ ਕੋਈ ਵੀ ਡਾਊਟ ਹੋਏ ਤੁਸੀਂ ਪੁੱਛ ਸਕਦੇ ਹੋ ਠੀਕ ਹੈ।
ਠੀਕ ਹੈ ਜੀ, ਓਕੇ ਜੀ।
ਓਕੇ ਜੀ, ਸਾਸਰੀ ਕਾਲ।
ਸਾਸਰੀ ਕਾਲ ਜੀ।